ਹੈਲੋ ਮੈਡਮ ਹੈਲੋ। ਹੈਲੋ,
ਹੈਲੋ
ਹਾਂਜੀ, ਆਵਾਜ਼ ਆ ਰਈ ਏ ਜੀ? ਹੈਲੋ ਆਵਾਜ਼ ਆ ਰਈ ਏ ਜੀ? ਹਾਂਜੀ ਆਵਾਜ਼ ਆ ਰਈ ਏ?
ਹਾਂਜੀ-ਹਾਂਜੀ, ਹਾਂਜੀ-ਹਾਂਜੀ ਸਸੀ ਕਾਲ ਜੀ।
ਸਤਿ ਸ੍ਰੀ ਅਕਾਲ ਜ਼ੀ ਹੋਰ?
ਆਵਾਜ਼ ਆ ਰੀ ਏ ਨਾ ਮੇਰੀ? ਹਾਂਜੀ, ਤੁਸੀਂ ਦੱਸੋ ਠੀਕ ਆ?
ਵਦੀਆ ਜੀ, ਤੁਸੀਂ ਦੱਸੋ ਕੀ ਹਾਲ ਨੇ ਤੁਆਡੇ?
ਬੋਤ ਵਦੀਆ ਜੀ, ਹੋਰ ਕੀ ਬਣਾਏ ਜਾਂਦੇ ਸੀ?
ਪਰਿਵਾਰ ਠੀਕ ਨੇ ਸਾਰੇ?
ਹਾਂਜੀ- ਹਾਂਜੀ ਸਭ ਠੀਕ ਹੈਗੇ ਜੀ।
ਹੋਰ ਕੀ ਕਰ ਰਏ ਸੀਗੇ?
ਕੁਛ ਨੀ ਬਸ ਟੀ ਵੀ ਚਲਾਏ ਦੇਖੀ ਜਾਂਦੇ ਸੀ।
ਅੱਛਾ
ਹਾਂਜੀ, ਹੋਰ ਤੁਆਡੀ ਫੈਮਿਲੀ 'ਚ ਠੀਕ ਏ ਸਾਰੇ?
ਹਾਂਜੀ ਸਭ ਵਦੀਆ ਜੀ, ਹੋਰ ਰੋਟੀ- ਰੂਟੀ ਖਾ ਲੀ ਜੀ ਤੁਸੀਂ?
ਹਾਂਜੀ- ਹਾਂਜੀ ਰੋਟੀ ਖਾ ਲੀ, ਸਫਾਈਆਂ ਕਰ ਲੀ ਬਸ ਫੋਨ ਤੇ ਲੱਗੇ ਪਏ ਸੀ।
ਚਲੋ ਵਦੀਆ ਜੀ।
ਹੂੰ। ਤੁਆਡੀ ਫੈਮਿਲੀ 'ਚ
ਹਾਂਜੀ। ਸਾਡੀ ਜੁਆ ਸਾਡੀ ਜ ਸਾਡੀ ਨਾ ਜੁਆਇੰਟ ਫੈਮਿਲੀ ਹੈਗੀ ਏ ਜੀ।
ਹਾਂਜੀ, ਠੀਕ ਏ, ਹਾਂਜੀ-ਹਾਂਜੀ।
ਹਾਂਜੀ ਅਸੀਂ ਜੁਆਇੰਟ ਫੈਮਿਲੀ 'ਚ ਰੇਂਦੇ ਆ। ਮਿਲ- ਜੁਲ ਕੇ ਰੇਂਦੇ ਆ ਜੀ ਸਾਰੇ।
ਹਾਂਜੀ ਵਦੀਆ ਵੀਰ ਤਾਂ ਬੋਤ ਚੰਗੀ ਗੱਲ ਏ ਜੀ ਤੁਹਾਡੀ।
ਹਾਂਜੀ, ਹੋਰ ਤੁਹਡੇ ਜੀ ਪਰਿਵਾਰ 'ਚ?
ਹਾਂਜੀ ਅਸੀਂ ਵੀ ਜੁਆਇੰਟ ਈ ਹੈਗੀ ਜੁਆਇੰਟ ਫੈਮਲੀ ਏ ਸਾਡੀ ਵੀ, ਦਾਦਾ, ਦਾ ਦੀ ਨਾਨਾ-ਨਾਨੀ ਸਾਰੀ ਫੈਮਿਲੀ ਪੂਰੀ ਫੈਮਿਲੀ ਏ ਸਾਡੀ। ਜੁਆਇੰਟ ਈ ਏ ਸਾਡੀ ਫੈਮਿਲੀ ਵੀ ਚਾਚਾ-ਚਾਚੀ ਹਾਂਜੀ। ਬੋਤ ਵੱਡੀ ਫੈਮਿਲੀ ਅਸੀਂ ਸਾਰੇ ਇਕ ਇਕੱਠੇ ਈ ਰੇਂਦੇ ਐ। ਸਾਰੇ ਇਕੱਠੇ ਹੀ ਖਾਣਾ ਖਾਂਦੇ ਐ, ਕੱਠੇ ਈ ਰੇਂਦੇ ਐ ਸਾਰੇ।
ਅੱਛਾ ਚਲੋ ਵਦੀਆ ਗੱਲ ਐ ਜੀ ਮਿਲ ਜੁਲ ਕੇ ਰੇਣਾ ਚਾਈਦਾ ਏ ਜੀ, ਜੁਆਇੰਟ ਫੈਮਲੀ 'ਚ ਵਾਧਾ ਹੁੰਦਾ ਜੀ ਘਰ ਦਾ।
ਹਾਂਜੀ। ਵਦੀਆ ਈ ਏ।
ਤੇ ਜੀ ਤੁਸੀਂ ਸਵੇਰ ਦੀ ਸੈਰ ਬਾਰੇ ਕੀ ਕਹਿਣਾ ਚਾਓਗੇ?
ਸਵੇਰ ਦੀ ਸੇਰ ਦੇਖੋ ਸੇਹਤ ਲਈ ਏ ਤੇ ਬੋਤ ਚੰਗੀ ਹੁੰਦੀ ਏ ਨਾ ਸੇ
ਸਵੇਰ ਦੀ ਸੇਰ ਤਾਂ ਏਤਾ ਹੈਜੀ ਬਈ ਸਵੇਰ ਦੀ ਸੇਰ ਸਿਹਤ ਵਾਸਤੇ ਬੋਤ ਵਧੀਆ ਹੁੰਦੀ ਹੈ, ਵੈਸੇ ਸਾਰਿਆਂ ਨੂੰ ਜਾਣਾ ਵੀ ਚਾਹੀਦਾ ਸਵੇਰ ਦੀ ਸੈਰ ਤੇ ਸਵੇਰੇ-ਸਵੇਰੇ ਜੀ ਵਧੀਆ ਵਾਤਾਵਰਨ ਹੁੰਦਾ ਏ, ਸਾਫ ਸੁਥਰਾ ਮਾਹੌਲ ਹੁੰਦਾ ਏ ਤੇ ਸਾਫ਼ ਸੁਥਰੀ ਹਵਾ ਹੁੰਦੀ ਏ। ਜਿਨਦੇ ਚ ਆਪਾਂ ਸਾਫ਼ ਸੁਥਰਾ ਸਾਹ ਲੈਂਦੇ ਆ ਤੇ ਬਿਮਾਰੀਆਂ ਤੋਂ ਬਚੇ ਰੇਨੇ ਆ।
ਹਾਂਜੀ ਤੁਆਡੀ ਗੱਲ ਸਈ ਏ ਜੀ।
ਹਾਂਜੀ
ਹਾਂਜੀ, ਅਸੀਂ ਤਾਂ ਜਾਂਦੇ ਆ ਸਵੇਰੇ-ਸਵੇਰੇ ਘੁੰਮਣ ਵਾਸ ਹਾਂਜੀ ਜਾਂਦੇ ਅ ਅਸੀਂ ਅਸੀਂ ਸਵੇਰ ਹਾਂਜੀ ਸਵੇਰੇ ਘੁੰਮ ਹੁ ਜਾਂਦੇ ਅ
ਜਿਵੇਂ, ਜਿਵੇਂ, ਜਿਵੇ ਤੁਸੀਂ ਕਹਿ ਰਏ ਓ ਜੁਆਇੰਟ ਫੈਮਿਲੀ ਹੈਗੀ ਏ ਤੁਹਾਡੀ, ਤੁਹਾਡੀ ਜਿਵੇਂ ਮਿਲ ਜੁਲ ਕੇ ਰਹਿਣ ਵਾਲੀ ਕੱਠੇ ਕੱਠੀ ਫੈਮਲੀ ਏ, ਬੋਤ ਸਾਰੇ ਜਣੇ ਜਾਂਦੇ ਹੋਣੇ ਤੁਸੀਂ ਤੇ ਘਰੋਂ?
ਹਾਂਜੀ ਸਾਡੇ ਪਿੰਡਾਂ, ਪਿੰਡਾਂ ਚੋਂ ਵੈਸੇ ਬੋਤ ਘ ਕਲੇ ਨੀ ਹੁੰਦੇ ਸਾਰੇ ਈ ਚਲੇ ਜਾਂਦੇ ਏ।
ਹਾਂਜੀ ਏ ਤਾ ਹੈ ਜੀ ਪਿੰਡਾਂ ਦਾ ਕਲਚਰ ਥੋੜ੍ਹਾ ਵੱਖਰਾ ਰੇਂਦਾ ਜੀ ਸ਼ਹਿਰਾਂ ਤੋਂ
ਹਾਂ ਸ਼ਹਿਰਾਂ ਚ ਤਾਂ ਮੈਨੂੰ ਤਾਂ ਸ਼ਹਿਰ ਦਾ ਮਹੋਲ ਪਸੰਦ ਹੀ ਹੈ ਨੀ ਜਮਾ ਹੀ ਮੈਂ ਇੱਕ ਮਹੀਨਾ ਕੰਮ ਕੀਤਾ ਉੱਧਰ ਮੈਨੂੰ ਸ਼ਹਿਰ ਚ ਕੋਈ ਚੀਜ਼ ਪਸੰਦ ਨੀ ਆਈ
ਹਾਂ ਪਿੰਡਾਂ ਚ ਸਹੀ ਹੈ ਸਾਰਾ ਗਰਦਾ ਖਾਣਾ ਪੀਣਾ ਹਨਾ ਸਾ ਕੋਈ ਚੀਜ਼ ਦਾ ਹੀ
ਪਿੰਡਾਂ ਚ ਸਾਫ਼ ਸੁਥਰਾ ਮਾਹੌਲ ਸਾਫ਼ ਸੁਥਰਾ ਵਾਤਾਵਰਨ ਤੇ ਸਾਫ਼ ਸੁਥਰੇ ਜਾਂ ਖਾਣਾ ਪੀਣਾ ਵੀ ਸਾਫ਼ ਸੁਥਰਾ ਰਹਿੰਦਾ ਹੈ ਨਾ ਪਿੰਡਾਂ ਚ ਤੇ ਉਹੀ ਹੈ ਨਾ ਵੀ ਜੇ ਤਾਂ ਹੀ ਤਾਂ ਫਿਰ ਜਿਵੇਂ ਨਾ ਸ਼ਹਿਰ ਦੇ ਲੋਕਾਂ ਤੋਂ ਪਿੰਡ ਵਾਲੇ ਲੋਕ ਤੰਦਰੁਸਤ ਰਹਿੰਦੇ ਨੇ
ਹਾਂਜੀ ਤੁਹਾਡੀ ਗੱਲ ਸਹੀ ਹੈ ਜੀ ਕੀ ਬਣਾਈ ਜਾਂਦੇ ਸੀ ਬਰਤਨਾਂ ਦੀ
ਕੁਛ ਨਹੀਂ ਚਾਹ ਬਣਾ ਰਹੇ ਸੀਗੇ
ਠੀਕ ਹੈ ਜੀ ਚੰਗੀ ਗੱਲ ਫਿਰ ਤਾਂ ਅੱਛਾ ਜੀ ਕਿਹੜੀ ਸਾਈਡ ਰਹਿੰਦੇ ਓ ਪਹਿਲਾਂ ਇਹ ਦੱਸੋ
ਹਾਂਜੀ ਅਸੀਂ ਜੀ ਪੰਜਾਬ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਫਾਤਿਹਗੜ੍ਹ ਸਾਡਾ ਡਿਸਟਰਿਕ ਬਣਦਾ ਹੈ
ਅੱਛਾ ਜ ਅਸੀ ਅਬੋਰ ਸਾਈਡ ਤੇ ਰਹਿੰਦੇ ਆ ਨੇੜੇ ਤਾਜ਼ ਆ ਦੇ ਪੀਣ ਵਾਸਤੇ ਅੱਛਾ ਦੂਰ ਬਹੁਤ ਹੈਗੀ
ਅੱਛਾ ਜੀ
ਹਾਂਜੀ ਹੋਰ ਦੱਸੋ ਜੀ
ਹੋਰ
ਵੈਸੇ ਤਾਂ ਜੁਆਇੰਟ ਫੈਮਿਲੀ ਦਾ ਅਲੱਗ ਹੀ ਮਾਹੋਲ ਹੁੰਦਾ ਹੈ ਨਾ ਬਹੁਤ ਚੰਗਾ ਮਹੋਲ ਹੁੰਦਾ ਹੈ ਨਾ
ਬਹੁਤ ਚੰਗਾ ਹਾਂ ਬਹੁਤ ਚੰਗਾ ਮਾਹੌਲ ਕਾਕੇ ਤਾਏ ਚਾਚੇ ਸਾਰੇ ਰਲਕੇ ਤ ਚਾਚੀਆਂ ਤਾਈਆਂ ਹਨਾ ਦਾਦੇ ਦਾਦੀ ਸਾਰੇ ਰਲ ਕੇ ਬਹਿੰਦੇ ਨੇ ਘਰੇ ਸਵੇਰੇ ਸ਼ਾਮ ਨਾਲ ਗੱਲਾਂ ਕਰੀਦੀਆ ਬੈਠ ਕੇ ਨਾ ਤੇ ਮਾਹੌਲ ਵਧੀਆ ਰਹਿੰਦਾ ਜੋਇੰਟ ਫੈਮਿਲੀ ਜੋਇੰਟ ਫੈਮਲੀ ਉਹ ਅੱਜ ਕੱਲ ਦਾ ਬਸ ਇਹੀ ਹੈ ਟਰੈਂਡ ਬਣਿਆ ਪਿਆ ਜੀ ਸਾਡੇ ਦੋ ਅਸੀਂ ਦੋ ਸਾਡੇ ਦੋ ਬਸ ਉਹ ਬਸ ਏਈ ਐ ਵੀ ਜੇੜੇ ਜੁਆਇੰਟ ਫੈਮਲੀ ਚ ਨਈ ਰੈਂਦੇ ਓਨਾਂ ਓਨਾ ਨੂੰ ਨਈ ਪਤਾ ਓਨਾਂ ਨੂੰ ਨੀ ਪਤਾ ਵੀ ਜੁਆਇੰਟ ਫੈਮਲੀ ਚ ਰੈਣ ਦਾ ਕੀ ਮਾਹੌਲ ਰੈਂਦੈ
ਕੀ ਮੋਲ ਹੁੰਦਾ ਹਾਂ ਤੁਹਾਡੀ ਗੱਲ ਸਈ
ਹਾਂਜੀ।
ਹੋਰ
ਤੇ ਹੋਲੀ-ਹੋਲੀ ਵੈਸੇ ਜੀ ਏ ਜਆਇੰਟ ਫੈਮਲੀ ਵਾਲਾ ਕਲਚਰ ਖਤਮ ਹੋ ਰਿਆ ਬਿਲ ਕੁੱਲ ਅਲਤੇ ਦੇਖੋ ਓਣ ਆਲੇ ਸਮੇਂ ਚ ਕੀ ਬਣਦੈ।
ਏ ਤਾਂ ਤੁਹਾਡੀ ਗੱਲ ਸਈ ਐ ਜੀ। ਹੁਣ ਦੇਖੋ ਅੱਜ ਦੀ ਜੇੜੀ ਪੀੜ੍ਹੀ ਐ ਨਾ ਓ ਜੁਆਇੰਟ ਰੈ ਕੇ ਖੁਸ਼ ਹੈ ਨੀ ਹੈਨਾ।
ਹਾਂ ਓ ਤਾਂ ਹੈ ਓ ਐ ਨਾ ਵੀ ਮੈਂ ਓ ਓਈ ਥੋਂਨੂੰ ਦੱਸ ਰਿਆ ਨਾ ਵੀ ਅੱਜ ਦੀ ਪੀੜੀ ਚ ਕੈਂਦੇ ਨੇ ਜੀ ਅਸੀ ਦੋ ਹੈਗੇ ਸਾਡੇ ਦੋ ਬੱਸ ਅਸੀਂ ਚਾਰ ਦਿਨ ਰੈ ਕੇ ਬੋਤ ਖੁਸ਼ ਆਂਜੀ ਬਸ ਠੀਕ ਐ ਕੁਛ ਪੈਲਾਂ ਦੇ ਪ ਪਤਾ ਕੀ ਐ ਲੋਕਾਂ ਦੇ ਲੋਕਾਂ ਦਾ ਏ ਸਿਸਟਮ ਵੀ ਹੋ ਗਿਆ ਕੈਂਦੇ ਨੇ ਜੀ ਖਰਚੇ ਵੱਧ ਜਾਂਦੇ ਨੇ ਵਡੇ ਪਰਿਵਾਰ ਦੀ ਰ ਸਮਝ ਨੀ ਲੱਗਦੀ ਵੀ ਜੇ ਵੱਡੇ ਪਰਿਵਾਰ ਨੇ ਤੇ ਆਮਦਨ ਵੀ ਵੱਡੀ ਰੈਂਦੀ ਉਨਾਂ ਦੀ
ਹਾਂਜੀ ਕਿਉਂਕੀ ਓ ਅਸੀਂ ਨਾ ਹਾਂਜੀ ਸ਼ੈਰਾਂ ਚ ਮੋਲ ਵੇਖਿਆ ਸੀ ਅਸੀਂ ਥੋੜਾ ਕੰਮ ਕਰਦੇ ਸੀ ਸ਼ੈਰ ਚੇ ਤੇ ਪਤਾ ਬਜ਼ੁਰਗ ਐ ਮਾਂ-ਪਿਓ ਕੱਲੇ ਇਕ ਕਮਰੇ ਚ ਬੈਠੇ ਹੁੰਦੇ ਐ ਜੇੜੀ ਉਨਾਂ ਦੀ ਓ ਦੂਜੇ ਮੁੰਡੇ ਹੁੰਦੇ ਐ ਮਾ-ਪਿਓ ਨੂੰ ਰੋਟੀ ਵੀ ਨੀ ਦਿੰਦੇ। ਮਾਂ ਦੀ ਕੋਈ ਕਦਰ ਹੈਨੀ ਸੀ ਘਰੋ ਓਨਾਂ ਦੇ ਵਾਸਤੇ ਲੱਸੀ ਲੈਕੇ ਜਾਂਨੈ ਗਏ ਸੀ ਇੱਧਰੋਂ ਪਿੰਡ ਤੋਂ ਲੱਸੀ ਗਰਦੀ ਸਬਜ਼ੀਆਂ ਲੈ ਕੇ ਗਏ ਸੀ ਤੇ ਦੇ ਦੇਖੋ ਓਨਾਂ ਦਾ ਬੋਤ ਬੁਰਾ ਹਾਲ ਐ ਇੱਕ ਕਮਰੇ ਤੇ ਰੈਣਾ ਓਥੇ ਈ ਗੈਸ ਐ। ਓਥੇ ਹੀ ਪਾਣੀ, ਪਥੇ ਹੀ ਪਨਾ ਦਾ ਰੈਣ-ਸੈਣ ਇੰਨਾ ਬੁਰਾ ਹੱਲ ਕਰ ਰੱਖਿਆ। ਐ ਬੋਤ।
ਓਈ ਤਾਂ ਕੈ ਦਿੰਦਾ ਵੀ ਰ ਜੇ ਲੋਕਾਂ ਨੂੰ ਨੀ ਪਤਾ ਵੀ ਜੁਆਇੰਟ ਫੈਮਿਲੀ ਚ ਰੈਣ ਦਾ ਕੀ ਮੱਤਵ ਹੁੰਦਾ ਕੀ ਕੀ ਉਨਾਂ ਦੇ ਫਾਇਦੇ ਹੁੰਦੇ ਨੇ ਪਰ ਓ ਮ ਲੋਕਾਂ ਨੂੰ ਨੀ ਪਤਾ। ਫੇਰ ਏ ਐ ਨਾ ਵੀ ਸ਼ੈਰਾਂ ਚ ਤਾਂ ਵੈਸੇ ਵੀ ਲੋਕ ਕੱਠੇ ਰੈ ਕੇ ਖੁਸ਼ ਨੀ ਹੁੰਦੇ ਤੇ ਏ ਜੁਆਂਇੰਟ ਫੈਮਲੀ ਵਾਲਾ ਕਲਚਰ ਹਾਲੇ ਤੱਕ ਪਿੰਡਾਂ ਚ ਫੇਰ ਵੀ ਚੱਲਦੈ ਪਰ ਸ਼ੈਰਾਂ ਚ ਏ ਬਿੱਲ
ਹਾਂ ਪਿੰਡ ਚ ਹਾਂ-ਹਾਂ ਹਾਂ ਪਿੰਡਾਂ ਤੇ ਹੈ ਪਿੰਡਾਂ ਚ ਜੁਆਇਟ ਹੁੰਦੀ ਐ ਸ਼ੈਰਾਂ ਚ ਤਾਂ ਹੈ ਨੀ ਤਾਂ ਦੇਖੀਏ ਬੀਤ ਮੋਲ ਵੇਖਿਐ ਸ਼ੈਰਾਂ ਚ ਹੈ ਨੀ।
ਏ ਤਾਂ ਹੈ ਈ।
ਓਈ ਐ ਨਾ ਵੀ ਲੋਕ ਸਮਝਦੇ ਨੀ ਨਾ ਬੀ
ਹਾਂਜੀ।
ਮਹੱਤਵ ਨੀ ਸਮਝਦੇ। ਨਾ ਬਜ਼ੁਰਗਾਂ ਦਾ ਸਮਝਦੇ, ਨਾ ਜੋਆਂਇੰਟ ਫੈਮਲੀਆਂ ਦਾ ਸਮਝਦੇ।
ਹਾਂਜੀ-ਹਾਂਜੀ। ਸ਼ੈਰਾਂ ਚ ਦੇਖੋ ਪਿੰਡਾਂ ਨੂੰ ਤੁਰੇ ਨਾਲ ਵੇਖ ਸੀ ਔਖਾ ਹੁੰਦਾ ਨਾ ਸ ਸ਼ੈਰਾ ਚੇ ਹਾਂ-ਹਾਂ ਦੇਖੋ ਸਾਰੀ ਚੀ ਜੇ ਮੂਲ ਈ ਮੂਲ ਆਂਦੀ ਆ ਉੱਧਰ ਪਿੰਡਾਂ ਚ ਵਧੀਆ ਦਈ ਲੱਸੀ ਸਾਰ ਕੁਛ ਘਰਾਂ ਚ ਮਿਲ ਜਾਂਦੈ ਹਨਾ।
ਹਾਂ। ਓ ਐ ਨਾ ਵੀ ਪਿੰਡਾਂ ਚ ਖਾਣਾ-ਪੀਣਾ ਵੀ ਸਾਫ਼ ਸੁਥਰਾ ਰੈਂਦੈ ਹੈਲ ਹੁਣ ਸ਼ੈਰਾਂ ਚ ਦੇਖ ਲਈਦਾ ਆਪਾਂ ਫਾਸਟ ਫੂਡ ਵਗੈਰਾ ਚੱਲਦੇ ਨੇ ਨਾ ਓ ਫਾਸਟ ਫੂਡ ਆਪਣੇ ਸਰੀਰ ਵਾਸਤੇ ਬੋਤ ਹਾਨੀਕਾਰਕ ਰੈਂਦੇ ਨੇ ਪਰ ਓ ਨੀ ਓ ਸ਼ੈਰਾਂ ਚ ਚੱਲਦੇ ਨੇ ਬੌਤ ਪਿੰਡਾਂ ਚ ਵੀ ਚੱਲਦੇ ਨੇ ਹੁਣ ਤਾਂ, ਪਰ ਫਿਰ ਵੀ ਉਨੇ-ਉਨੇ-ਉਨੇ ਨੀ। ਦੇ ਪਿੰਡਾਂ ਚ'?
ਹਾਂ, ਸਾਡੀ ਫੈਮਿਲੀ ਨੀ ਖਾਂਦੀ ਫਾਸਟ ਫੂਡ ਅਸੀਂ ਘਰਦਾ ਈ ਬਣਾਦੇ ਆ ਸਾਰਾ ਕੁਛ।
ਹਾਂ, ਉਹ ਜੇ-ਜੇ ਫਾਸਟ ਫੂਡ ਵੀ ਘਰੇ ਵੀ ਬਣਾਇਆ ਜਾਵੇ ਨਾ ਤੇ, ਕੀ ਏ ਘਰਦੇ ਸਰਸੋਂ ਦੇ ਤੇਲ ਚ' ਬਣਾਇਆ ਜਾਵੇ ਜਾਂ ਘਰਦੇ ਘਰਦੇ ਸ਼ੁੱਧ ਚੀਜ਼ਾਂ ਚ' ਬਣਾਇਆ ਜਾਵੇ ਨਾ ਘਰਰ ਘਰੇ ਬਣਾਇਆ ਜਾਵੇ ਤੇ ਉਹ ਫੇਰ ਵੀ ਸਿਹਤ ਨੂੰ ਖ਼ਰਾਬ ਨੀ ਕਰਦਾ।
ਹਾਂਜੀ-ਹਾਂਜੀ ਇਹ ਤੁਹਾਡੀ ਗੱਲ ਸਹੀ ਐ ਜੀ। ਨਾ ਸੇਰਾਂ ਦੀ ਚੀਜ਼ ਤਾਂ ਸ ਉਹ ਈ ਤੇਲ ਚ' ਬਣਾ ਜਾਂਦੇ ਆ ਉੱਧਰ ਈ ਮਖੀਆ ਘੁੰਮੀ ਜਾਂਦੀ ਐ ਇਤਨੀ ਗੰਦਗੀ ਸਫਾਈ ਵੀ ਨੀ ਹੁੰਦੀ, ਹਨਾ। ਤੇ ਜ ਬਿਮਾਰੀਆਂ ਫਿਰ ਉੱਧਰੋਂ ਈ ਲੱਗਦੀਆਂ। ਬਿਮਾਰੀਆਂ ਦਾ ਘਰ ਹੋਇਆ ਪਿਆ ਹੁਣ ਤੇ ਹਾਂਜੀ, ਹਾਂਜੀ।
ਉਹ ਤਾਂ ਹੈ ਹੀ ਜੀ ਹੁਣ ਨਾ, ਸੈਰ ਚ' ਜਿਹੜੇ ਬੱਚੇ ਰਹਿੰਦੇ ਨੇ ਨਾ ਉਹ ਉਨਾਂ ਨੂੰ ਜਿਵੇਂ ਪਿੰਡਾਂ ਦਾ ਮਾਹੌਲ ਨੀ ਪਸੰਦ ਆਉਂਦਾ ਨਾ। ਤੁਸੀਂ ਵੀ ਦੇਖਿਆ ਹੋਨਾ, ਹਾਂ ਤੇ ਉਨੂੰ ਉਹ ਉਨਾਂ ਬੱਚਿਆਂ ਨੂੰ ਪਿੰਡਾਂ ਦਾ ਮੌਲ ਨੀ ਪਸੰਦ ਆਉਂਦਾ ਬਸ ਉਹ ਐ ਆ ਵੀ ਉਹ ਕੱਲੇ-ਕੱਲੇ ਰਹਿ ਕੇ ਖੁਸ਼ ਨੇ।
ਹਾਂਜੀ, ਇਹ ਤਾਂ ਤੁਹਾਡੀ ਗੱਲ ਸਹੀ ਐ ਜੀ। ਉਨਾਂ ਨੂੰ ਕੋਈ ਮਤਲਬ ਹੀ ਹੈ ਨੀ ਬਸ, ਆਪਣੇ ਕਮਰਿਆਂ ਚ' ਇੱਕ ਕਮਰੇ ਚ' ਉਹ ਬੈਠ ਗਏ, ਇੱਕ ਕਮਰੇ ਚ' ਮਾਂ-ਪਿਓ ਬੈਠ ਗਏ। ਕਮਰੇ ਚ' ਜੇ ਕਹਿੰਦੇ ਐਵੇਂ ਹੋਰ ਕਹਿੰਦੇ ਸਾਡੇ ਤਾਂ ਬੱਚਿਆਂ ਦਾ ਰੂਮ ਹੀ ਅਲੱਗ ਬਨਿਆ ਐਵੇਂ ਬੋਲਦੇ ਆ ਜਦੋਂ ਅਸੀਂ ਗਏ ਸੀ। ਕਹਿੰਦੇ ਸਾਡੇ ਤਾਂ ਬਸ ਅਲੱਗ ਹੀ ਅਲੱਗ ਰਹਿੰਦੇ ਆ। ਜਦੋਂ ਕਿੰਦੇ ਨਾਸ਼ਤਾ ਕਰਦੇ ਆ ਬਾਹਰ ਜਾਂਦੇ ਆ ਨਾਸ਼ਤਾ ਕੀਤਾ।
ਬਾਰ ਦਾ, ਪਰਿਵਾਰ ਦਾ ਧਿਆਨ ਵੀ ਨੀ ਰਹਿੰਦਾ ਨਾ, ਬੱਚੇ ਜੇ ਜਦੋਂ ਵੱਖਰੇ ਕਮਰੇ ਚ' ਵ ਵੱਖਰੇ ਰਹਿੰਦੇ ਨੇ ਸਾਰਾ ਦਿਨ ਵੱਖਰੇ ਰਹਿੰਦੇ ਨੇ ਨਾ। ਤਾਂ ਉਨਾਂ ਬੱਚਿਆਂ ਦਾ ਤਾਂ ਮਾਂ- ਪਿਓ ਨਾਲ ਵੀ ਮੋਹ ਪਿਆਰ ਘੱਟ ਜਾਂਦਾ ਹਨਾ ਤੇ ਇਸ ਕਰਕੇ ਜੁਆਇੰਟ ਫੈਮਲੀਆਂ, ਜ਼ਿਆਦਾ ਵਧੀਆ ਲੱਗਦੀਆਂ ਨੇ ਮੈਨੂੰ ਤਾਂ ਇਹੀ ਆ ਵੀ ਜੁਆਇੰਟ ਫੈਮਿਲੀ 'ਚ ਰਹਿਣਾ ਚਾਈਦਾ।
ਹਾਂਜੀ, ਹਾਂਜੀ ਤੁਆਡੀ ਸ ਸੋਚ ਬੌਹ ਚੰਗੀ ਆ ਜੀ ਤੁਆਡੀ।
ਔ ਜੀ ਮੈਨੂੰ ਵੀ ਥੋਆਡੇ ਨਾਲ ਗੱਲ ਕਰਕੇ ਜੀ ਇਹ ਵੀ ਵਧੀਆ ਲੱਗਿਆ ਜੀ।
ਚੰਗੀ ਗੱਲ ਆ ਜੀ ਵਧੀਆ ਲੱਗਿਆ ਤਾ।
ਹਾਂਜੀ ਥੋਡੀ ਸੋਚ ਵੀ ਇਹ ਵੀ ਜਦੋਂ ਨਾ ਤੁ ਤੁਸੀਂ ਵੀ ਜਿਵੇ ਜੁਆਇੰਟ ਫੈਮਲੀ 'ਚ ਰਹਿੰਦੇ ਓ ਤਾਂ ਤੁਸੀਂ ਸਮਝ ਸਕਦੇ ਓ ਨਾ ਵੀ ਜੁਆੰਇੰਟ ਫੈਮਲੀ ਰਹਿਣ ਦਾ ਕੀ ਫਾਇਦਾ ਹੈਨਾ।
ਹ ਹਾਂਜੀ, ਹਾਂਜੀ ਤੁਹਾਡੀ ਗੱਲ ਸਈ ਐ ਜੀ। ਕਿਸਮਤ ਵਾਲਿਆਂ ਨੂੰ ਮਿਲਦੀ ਹੁੰਦੀ ਆ ਨਾ ਜਆਇੰਟ ਫੈਮਲੀ। ਹਾਂ ਕਿਸਮਤ ਵਾਲਿਆਂ ਨੂੰ ਮਿਲਦੀ ਆ ਜੂਆਇੰਟ ਫੈਮਿਲੀ
ਹਾਂ ਕਿਸਮਤ ਆਲਿਆਂ ਨੂੰ ਮਿਲਦੀ ਆ ਜੀ ਜੁਆਇੰਟ ਫੈਮਲੀ ਤਾਂ।
ਹਾਂਜੀ।
ਹੋਰ ਜੀ ਥੋਨੂੰ ਗੱਲ ਕਰਕੇ ਕਿਵੇਂ ਲੱਗੇਆ ਜੀ ਮੇਰੇ ਨਾਲ।
ਬੌਤ ਵਧੀਆ ਬੌਤ, ਬੌਤ।
ਠੀਕ ਆ ਜੀ, ਚਲੋ ਠੀਕ ਆ ਜੀ ਮੈਡਮ ਫਿਰ।
ਹਾਂਜੀ।